ਹਾਂ, ਸਾਸ ਸ੍ਰੀ ਕਾਲ ਜੀ।
ਸ਼ਸ੍ਰੀ ਕਾਲ, ਕਿਵੇਂ ਓ?
ਵਦੀਆ, ਤੁਸੀਂ ਸੁਣਾਓ?
ਮੈਂ ਵੀ ਵਦੀਆ, ਤੁਸੀ ਦੱਸੋ?
ਹੋਰ ਕੀ ਕਾਰ ਰੇ ਓ?
ਬਸ ਗਲੀ ਵਿੱਚ ਸੈਰ ਕਾਰ ਰਈ ਸੀ।
ਅੱਛਾ।
ਤੁਸੀ ਕੀ ਕਾਰ ਰੇ ਓ?
ਬਾਸ ਕੁਛ ਨੀ, ਮੈਂ ਵੀ ਬੈਠੀ ਹੋਈ ਸੀ। ਸੋਚਦੇ ਪਏ ਸੀ ਰੋਟੀ ਖਾਈਏ ਭੁੱਖ ਲੱਗ ਨੀ ਰਈ ਹਲੇ, ਗਰਮੀ ਬੜੀ ਹੋਈ ਪਈ ਐ।
ਗਰਮੀ ਤੇ ਸੱਚੀ ਬੜੀ ਐ।
ਹੰ, ਗਰਮੀ ਆੱਜ ਬੋਤ ਜੈਦਾ ਹੋਂਦੀ ਪਈ ਐ।
ਤਾਂ ਕੂੱਲਰ ਏ ਸੀ ਵਿੱਚ ਬੈਠੇਆ ਕਰੋ।
ਹਾਂ, ਬਸ ਓਦੇ ਵੀ ਸਵੇਰ ਦਾ ਚੱਲੇਆ ਹੋਯੈ, ਬਸ ਫੇਰ ਤਾਂ ਹੋਨ ਥੋੜਾ ਬਾੰਦ ਕੀਤ ਤੈ ਰਾਤ ਨੂੰ ਸਾਰੀ ਰਾਤ ਚੱਲੇਗਾ ਤਾਂ ਕਰਕੇ ਬਾੰਦ ਕੀਤਾ ਸੀ।
ਆਹੋ, ਜੈਦਾ ਵੀ ਖ਼ਰਾਬ ਹੋ ਜਾਂਗੇ ਨਾ।
ਪੁੱਛਣਾ ਸੀ, ਕਿ ਤੁਸੀਂ ਨਾ ਹੱਲੇ ਥੋੜੇ ਦਿਨ ਪੈਲਾਂ ਵੈਸ਼ ਨੋ ਦੇਵੀ ਜਾ ਕੇ ਆਏ ਸੀ, ਤੇ ਤੂੰ ਓਈ ਕਿਵੇਂ ਗਏ ਸੀ, ਤੁਸੀ ਬੁਕਿੰਗ ਕਰਾਈ ਸੀ ਟ੍ਰੇਨ ਦੀ?
ਨਈ-ਨਈ ਆਪਾਂ ਤਾਂ ਸਿੱਦਾ ਈ ਕਟਰਾ ਦੀ ਟ੍ਰੇਨ ਲਈ ਸੀ ਤਾਂ ਆਪਾਂ ਸੋਚੇਆ ਸੀ ਕੇ ਤਾਂ
ਸੀ ਟ੍ਰੇਨ
ਆਪਣੇ ਯਮਣਾ ਨਗਰ ਤੋਂ ਯਾ ਅੰਬਾਲਾ ਤੋਂ ਸਿੱਦਾ?
ਯਮੁਨਾਨਗਰ ਤੋਂ ਪਕੜੀ ਸੀ ਸਿੱਦੀ ਯਾ ਅੰਬਾਲਾ ਤੋਂ ਸਿੱਦੀ ਜਾਂਦੀ ਐ?
ਅੰਬਾਲਾ ਤੋ।
ਅੱਛਾ ਅੰਬਾਲਾ ਤੋਂ ਜਾਂਦੀ ਏ, ਪੈਲਾਂ ਫਿਰ ਯਮਨਾ ਨਗਰ ਤੋਂ ਤੂਸੀ ਓ ਅੰਬਾਲਾ ਤੱਕ ਗਏ।
ਹਾਂਜੀ ਐ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਵਾਲੀ ਨੀ ਜਾਂਦੀ ਏਕ
ਹਾਂਜੀ-ਹਾਂਜੀ। ਤੇ ਓ ਫ੍ਰੀ ਜਾਂਦੀ ਹੈਗੀ ਐ, ਓਦੀ ਟਿਕਟ ਨੀ ਹੈਗੀ?
ਨਈ ਟਿਕਟ ਲੱਗਦੀ ਏ, ਜਰਨਲ ਟਿਕਟ ਲੱਗਦੀ ਏ ਸਾਰੇ ਤੋ ਜਾਂਦੇ ਏ ਜਰਨਲ ਖਾਲੀ ਜਾਂਦੀ ਏ। ਬਾਸ ਓ ਲਖਨੌ ਤੱਕ ਸਾਰੇ ਉਤਰ ਜਾਂਦੇ ਆਨਾ ਤਾਂ ਫੇਰ, ਬਸ ਟ੍ਰੇਨ ਪੂਰੀ ਖਾਲੀ ਰੈਂਦੀ ਏ ਫੇਰ ਤਾਂ। ਫਿਰ ਰਾਮ ਕਰਦੇ ਜਾਓ ਸਾਰੇ। ਓਸ ਤੋਂ ਅੱਗੇ ਬਸ ਕਟਰਾ ਦੇ ਆ, ਆ ਕੇ ਤਾਂ ਕਟਰਾ ਦੇ ਸਟੇਸ਼ਨ ਦੇ ਬਾਰ ਈ ਅ ਮਿਲਦੀ ਆਈ ਕਾਰਡ ਵਗੈਰਾ ਤੇ ਓਧਰੋਂ ਲੈਣੇ ਆ
ਹਾਂ, ਉਹ ਮੈਂ ਪੁੱਛਿਆ ਸੀ ਕੋਈ ਕਹਿੰਦਾ ਕਿ ਹੁਣ ਉਹ ਆਈ ਕਾਰਡ ਲੈਣਾ ਜ਼ਰੂਰੀ ਕੰਪਲਸਰੀ ਹੈਗਾ ਉਹਦੇ ਬਿਨਾਂ ਕਹਿੰਦੇ ਯਾਤਰਾ ਨੀ ਹੁੰਦੀ ਹੈਗੀ
ਆਹੋ ਆਈ ਕਾਰਡ ਡਿਟੈਕਟ ਕਰਦਾ ਕਿ ਦਸ ਘੰਟੇ ਚ ਜਾਂ ਦੋ ਦਿਨਾਂ ਚ ਬੰਦਾ ਨਹੀਂ ਆਂਦਾ ਥੱਲੇ ਤਾਂ ਫੇਰ ਉਹ ਆਈ ਡੀ ਕਾਰਡ ਸਕੈਨ ਕਰਕੇ ਉਸ ਬੰਦੇ ਨੂੰ ਨੀਚੇ ਲੈਕੇ ਆਣੇ ਆ
ਹਾਂ ਫੇਰ ਉਹਨੂੰ ਲੱਭ ਦੇ ਹੁੰਦੇ ਨਾ ਕਿਤੇ ਘੁੰਮ ਨਾ ਹੋ ਗਿਆ ਹੋਵੇ ਉਹ ਹਾਂ ਇਹ ਕਰ
ਸੇਫਟੀ ਲਈ ਆ ਸਾਡੀ
ਹੂੰ, ਤੇ ਫੇਰ ਤੁਸੀਂ ਯਾਤਰਾ ਪੈਦਲ ਕੀਤੀ ਸੀ
ਆਹੋ ਆਪਾਂ ਤਾਂ ਸਾਨੂੰ ਤਾਂ ਮੈਂ ਇੱਕ ਵਾਰ ਪਹਿਲਾਂ ਗਈ ਸੀ ਆਪਣੇ ਭਰਾ ਦੇ ਕੰਨੇ ਤਾਂ ਫਿਰ ਉਹਦੇ ਕੰਨੇ ਅਹ ਉਸੇ ਤਰ੍ਹਾਂ ਮੈਂ ਯਾਤਰਾ ਕੀਤੀ
ਪੈਦਲ ਪੈਦਲ,
ਆਹੋ ਮਤਲਬ ਦੋ ਵਜੇ ਸੁਬਾਹ ਆਪਾਂ ਪਹੁੰਚ ਗਏ ਸੁਬਾਹ ਪਹੁੰਚ ਗਏ ਸੀ ਆਪਾਂ ਛੇ ਕੇ ਵਜੇ ਫੇਰ ਦਰਸ਼ਨ ਫਿਰ ਅੱਠ ਵਜੇ ਆਰਤੀ ਹੁੰਦੀ ਤਾਂ ਫੇਰ ਛੇਤੀ ਛੇਤੀ ਕਰਨਾ ਪੈਂਦਾ ਨਾ ਫੇਰ ਆਪਾਂ ਪਹੁੰਚ ਗਏ ਸੀ ਚਾਰ ਵਜੇ ਤੇ ਇਸ਼ਨਾਨ ਕਰਨਾ ਸੀ ਤਾਂ ਸਾਨੂੰ ਤਾਂ ਇਸਨਾਨ ਵਾਲਾ ਥਾਂ ਹੀ ਨਹੀ ਮਿਲਿਆ ਬਸ ਫਿਰ ਬਿਨਾਂ ਬਸ ਮੂੰਹ ਹਥ ਧੋ ਤ ਤੇ ਬਸ ਫੇਰ ਸਸ਼ਨਾਨ ਕੀਤਾ ਚਲਦੀ ਤੇ ਫੇਰ ਭੈਰੋ ਘਾਟੀ ਦੀ ਸਟਾਰਟ ਕੀਤਾ ਉਸ ਚ ਤਾਂ ਖੜੀ ਚੜਾਈ ਸੀ ਤਾਂ ਤਾਂ
ਤੇ ਉੱਥੇ ਤੇ ਕਹਿਣ ਤੇ ਉਹ ਚੱਲੀ ਹੈਗੀ ਐ ਕੀ ਕਹਿੰਦੇ ਇੱਕ ਹੈਲੀਪੈਡ ਚੱਲਿਆ ਹੈਗਾ ਉਹ ਹੈਲੀਪੈਡ ਨੀ ਇੱਕ ਇੱਕ ਹੁੰਦਾ ਉਡਨ ਖਲੋਣਾ ਟਾਈਪ ਉਹਦੇ ਚ ਜਾਣਾ ਸੀਗਾ ਤੁਸੀਂ
ਬਸ ਯਾਤਰਾ ਦਾ ਯਾਤਰਾ ਤਾਂ ਪੈਦਲ ਹੀ ਅੱਛੀ ਲੱਗਦੀ ਐ ਕਿ ਅਗਰ ਜਾਣਾ ਹੀ ਹੈ ਤਾਂ ਪੈਦਲ ਹੀ ਚਲੋ
ਹਾਂ ਇਹ ਤੇ ਹੈਗਾ
ਬਸ ਆਪਾਂ ਤਾਂ ਮਾਤਾ ਰਾਣੀ ਦਾ ਨਾ ਜਪ ਕੇ ਗਏ ਸੀ
ਹਾਂ, ਤੇ ਫੇਰ ਇੱਕ ਦਿਨ ਚ ਹੀ ਵਾਪਸੀ ਹੋ ਗਈ ਸੀ ਤੁਹਾਡੀ
ਨਹੀਂ -ਨਹੀਂ ਦੋ ਦਿਨਾਂ ਚ ਮਤਲਬ ਰਾਤ ਚੜੇ ਸੀ
ਹੂੰ ਅੱਛਾ ਤੁਸੀਂ ਰਾਤ ਨੂੰ ਚੜਾਈ ਕੀਤੀ ਸੀ
ਆਹੋ ਤੇ ਸੁਬਾਹ ਉਤਰੇ ਆਪਾਂ ਤਾਂ ਦੋ ਕੇ ਦੋ ਤਿੰਨ ਚਾਰ ਵਜੇ
ਹੂੰ,
ਬਸ ਫਿਰ ਉਸੀ ਦਾ ਘਰ ਐ, ਤੇ ਉੱਧਰ ਹੀ ਚਲੇ ਗਏ ਸੀ ਆਪਾਂ ਦਾ ਰੈਸਟ ਕੀਤੀ ਉੱਧਰ ਜਾ ਕੇ। ਨਾ ਆਪਾਂ ਆਪਾਂ ਰੈਸਟ ਕੀਤੀ ਨਾ, ਆਹੋ।
ਥੱਲੇ ਕੀਤੀ, ਹੂੰ। ਆਹੋ, ਨਹੀਂ ਤੇ ਫੇਰ ਰੂਮ ਲੈ ਕੇ ਰੈਸਟ ਕਰਨੀ ਪੈਂਦੀ ਹੈਗੀ ਐਂ।
ਆਹੋ, ਉਸ ਤੇ ਵੇਲੇ ਤਾਂ ਬਾਈ ਅ ਸਾਡੀ ਤਾਂ ਲੜਾਈ ਹੋ ਗਈ, ਸੀਗੀ ਸੋਣਾ ਐ। ਕੀ ਘਰ ਜਾਣਾ ਟ੍ਰੇਨ ਵੀ ਤਿੰਨ ਸੀ, ਦੋ ਤਾਂ ਲੰਘ ਗਈ, ਟ੍ਰੇਨ ਤਾਂ ਇਕ ਬਚੀ ਸੀ।
ਅੱਛਾ ਹੂੰ, ਤੇ ਫੇਰ ਵਾਪਸੀ ਟ੍ਰੇਨ ਤੋਂ ਹੀ ਕੀਤੀ ਤੁਸੀਂ।
ਬਸ ਵਾਪਸੀ ਟ੍ਰੇਨ ਬਾਰਾਂ ਵਜੇ ਤੱਕ, ਇੱਕ ਵਜੇ ਤੱਕ ਆਪਾਂ ਪਹੁੰਚੇ ਸੀ, ਕਟ
ਅੱਛਾ, ਬਾਈ ਇੱਕ ਵਜੇ ਤੁਸੀਂ ਘਰ ਪਹੁੰਚ ਗਏ। ਨਹੀਂ ਫੇਰ ਯਮੁਨਾ ਨਗਰ ਕਿਵੇਂ ਆਏ ਤੁਸੀਂ?
ਯਮੁਨਾ ਨਗਰ ਨੇੜੇ ਨੀ, ਅ ਆਪਾਂ ਰੈਸਟ ਹੀ ਨੀ ਕੀਤੀ, ਕਾ ਅ ਸੋਏ ਨੀ ਆਪਾਂ, ਤੇ ਸੋਚਿਆ ਮਾਸੀ ਘਰ ਵੀ ਇੱਕ ਦਿਨ ਲਾ ਆਣਾ, ਮੇਰੀ ਭਤੀਜੀ ਦੇ ਖਣੀ ਸੀ ਕੀ ਪੈਦਾ ਹੋਈ, ਆਪਾਂ ਦੇਖੀ ਨੀ ਸੀ। ਸੋਚਿਆ ਥੋੜਾ, ਉਸ ਵੱਲ ਵੀ ਚੱਲ ਜਈ। ਬਸ ਉਹਨਾਂ ਨੂੰ ਦੇਖਿਆ। ਮੈਂ ਜੇ ਇਸ ਲਈ ਭੈਣ ਜੀ। ਤੇ ਚਾਚੀ ਮੇਰੀ, ਤਾਂ ਇੱਕ ਮੇਰਾ ਭਰਾ ਗਿਆ ਸੀ, ਚਾਚੀ ਦਾ ਮੁੰਡਾ।
ਅੱਛਾ, ਤੁਹਾਡੀ ਮੰਮੀ ਨੀ ਗਈ ਸੀ।
ਨਹੀਂ, ਉਹ ਨਹੀਂ ਆਈ ਸੀ। ਉਹ ਮੇਰੀ ਚਾਚੀ ਦੇ ਵੀ ਨਾ, ਮੰਮੀ ਦਾ ਘਰ
ਅੱਛਾ ਉੱਥੇ ਹੀ ਹੈਗੇ ਨੇ, ਉੱਥੇ ਦੇ ਹੈਗੇ ਨੇ ਉਹ ਵੀ, ਉਹ ਵੀ ਉੱਥੇ ਦੇ ਹੈਗੇ ਨੇ। ਹੂੰ, ਇੱਕ ਉਹ ਦੱਸਦੇ ਨੇ, ਕਹਿੰਦੇ ਹੁਣ ਇੱਕ ਵੈਨ ਵੀ ਚੱਲਣ ਲੱਗ ਵੀ ਉਹ ਸਿੱਧੀ ਉੱਪਰ ਹੀ ਜਾਂਦੀ ਹੈਗੀ ਐ।
ਉਹ ਸ਼ਾਇਦ ਨਵੇਂ ਰਸਤੇ ਵੱਲ ਹੋਗੇ, ਆਪਾਂ ਤਾਂ
ਹਾਂ, ਨਵੇਂ-ਨਵੇਂ ਰਸਤੇ ਤੋਂ ਕਹਿੰਦੇ ਐ। ਹੂੰ, ਆਪਾਂ ਪੁੱਛਿਆ ਸੀ। ਨਾ ਕਿਸੇ ਤੋਂ, ਕੋਈ ਜਾ ਕੇ ਆਇਆ ਸੀ, ਸਾਡੀ ਰਿਸ਼ਤੇਦਾਰੀ ਚ। ਤਾਂ ਪਤਾ ਹੈਗਾ, ਸਾਨੂੰ ਉੱਥੇ ਨਵੇਂ ਰਸ ਤੇ ਜੋ ਵੈਨ ਚਲਦੀ ਹੈਗੀ ਐ, ਅਰਧ ਕੁੁਮਾਰੀ ਤੋਂ ਉੱਪਰ ਤੱਕ, ਤੇ ਫੇਰ ਉਸ ਤੋਂ ਬਾਅਦ, ਉੱਪਰ ਉਡਨ ਖਟੋਲਣਾ ਚੱਲਦਾ ਹੈਗਾ। ਪਰ ਉਹ ਗਏ ਸੀ ਨਵਰਾਤਿਆਂ ਚ। ਤੇ ਉਸ ਟਾਈਮ ਤੇ ਬੜਾ ਰਸ਼ ਸੀਗਾ, ਬੜੀ ਸੰਗਤ ਸੀ ਉਸ ਟੈਮ ਤੇ।
ਨਵਰਾ
ਸਗੋਂ ਉਹਨਾਂ ਦਾ ਤੇ ਉੱਪਰ ਵੀ ਨੀ ਜਾ, ਹਾਂ। ਨਵਰਾਤਰਿਆਂ ਟੈਮ ਤੇ ਦ ਸਿੰਪਲ ਟੈਮ ਜਾਣਾ ਚਾਹੀਦਾ, ਓਸ ਟੈਮ ਤੇ ਬਹੁ ਭੀੜ ਸੀ, ਓਸ ਟੈਮ ਤੇ ਉਹ ਕਹਿੰਦੇ।
ਬਸ, ਇਸ ਵਾਰ ਤਾਂ ਸਾਡੀ ਯਾਤਰਾ ਬੜੀ, ਮਤਲਬ ਯਾਤਰਾ ਤਾਂ ਐਂ ਈ ਬਸ ਲੜਾਈ ਝਗੜਾ ਹੋਇਆ ਥੋੜਾ ਜਿਹਾ।
ਲੜਾਈ ਝਗੜਾ ਕਿਉਂ
ਹਾਂ, ਕੋਈ ਕਹਿੰਦਾ ਸੀ ਸਾਨੂੰ, ਮੈਂ ਉੱਥੇ ਮਤਲਬ ਹੋਟਲ ਚ ਰਹਿ ਲੋ, ਮੈਂ ਕਿਹਾ ਸੀ ਮੈਨੂੰ ਘਰ ਜਾਣਾ, ਕਿਉਂਕਿ ਮੈਨੂੰ ਕੰਮ ਸੀ, ਤਾਂ ਮੈਂ ਮੇਰੇ ਪਰ ਪੇਪਰ ਚੱਲਦੇ ਪਏ ਸੀ, ਤੇ ਮੈਨੂੰ ਘਰ ਜਾਣਾ ਸੀ, ਮੈਂ ਕਿਹਾ ਇੱਕ ਦਿਨ ਰਹਿ ਲਾਂਗਾ, ਆਪਣੇ ਮਾਸੀ ਘਰ। ਤੇ ਫਿਰ ਅਗਲੇ ਦਿਨ ਦੀ ਬੱਸ ਲੈ ਲਾਂਗਾ, ਤੇ ਘਰ ਆ ਜਾਂਗਾ, ਪਰ ਫਿਰ ਬੱਸ ਚ ਬੈਸਾ ਵਸਾਈ ਨਾਲ ਤਾਂ ਫਿਰ ਲੜਾਈ ਹੋਏਗੀ, ਜਿਵੇਂ ਮੇਰੀ ਤੇ ਚਾਚੀ ਦੀ।
ਅੱਛਾ, ਉਹ ਕਹਿੰਦੇ ਹੋਣੇ, ਕਿ ਰੁਕ ਕੇ ਜਾਣਾ ਹੈਗਾ।
ਆਹੋ- ਆਹੋ ਡਰਦੇ ਹੋਣੇ ਨਾ ਕਿ ਅੱਧੀ ਰਾਤੀ ਕਿੱਧਰ ਜਾਣਾ, ਪਰ ਮੇਰਾ ਤਾਂ ਪਲੈਨ ਸੀ ਕਿ ਆਹ ਟ੍ਰੇ
ਹਾਂ, ਹਾਂ ਇਹ ਤੇ ਹੈਗਾ। ਚਲੋਂ ਕੋਈ ਗੱਲ ਨੀ, ਹੁਣ ਤੇ ਜਾ ਆਏ ਹੈਗੇ ਉਹ, ਹੋਰ ਕਿਤੇ ਗਏ ਨੀ ਤੁਸੀਂ। ਐਤਕੀ ਛੁੱਟੀਆਂ ਨੀ ਗਏ ਕਿਤੇ।
ਚ ਨੀ ਗਏ ਹਲੇ ਤਾਂ, ਬਸ ਬਣਾਵਾਂਗੇ ਪਲੈਨ, ਰਿਸ਼ੀਕੇਸ਼ ਦਾ ਸੋਚ ਰਹੇ ਸੀ। ਉੱਥੇ ਰਾਫਟਿੰਗ ਕਰਾਂਗੇ, ਬਾਕੀ ਦੇਖੋ, ਥੋੜ੍ਹੇ ਪੈਸੇ ਆਏ।
ਹਾਂ ਇਹ ਤੇ ਹੈਗਾ ਐ, ਪਰ ਹਾਲੇ ਛੁੱਟੀਆਂ ਚ ਉੱਥੇ ਭੀੜ ਬੜੀ ਹੈਗੀ ਆ।
ਆਹੋ ਤਾਂਹੀ ਤਾਂ ਨਹੀਂ ਜਾ ਰਹੇ, ਥੋੜਾ
ਹੂੰ, ਜਾਮ ਲੱਗੇ ਪਏ ਨੇ ਉੱਥੇ ਸੜਕਾਂ ਚ। ਆਪਾਂ ਸੋਚਿਆ ਸੀ ਜਾਣ ਦਾ, ਪਰ ਆਪਾਂ ਰੂਟ ਦੇਖਿਆ, ਤੇ ਰੂਟ ਚ ਸਾਰਾ ਜਾਮ ਲੱਗਿਆ ਪਿਆ। ਤੇ ਫੇਰ ਆਪਾਂ ਕੈਂਸਲ ਕਰਤਾ, ਆਪਾਂ ਕਿਹਾ ਛੁੱਟੀਆਂ ਤੋਂ ਬਾਅਦ ਜਾਵਾਂਗੇ ਆਪਾਂ ਤੇ।
ਮੈਂ ਵੀ ਆਪਾਂ ਵੀ ਦੇਖਿਆ ਸੀ, ਕਸ਼ਮੀਰ ਦਾ ਵੀ ਸੋਚਿਆ ਸੀ ਆਪਾਂ। ਪਰ ਉਹ ਵੀ ਨੀ ਹੋਇਆ, ਸਾਡੀ ਫਰੈਂਡਾਂ ਆ ਗਗਈ ਨੇ। ਬਸ ਕੈਂਸਲ ਹੀ ਕਰਨਾ ਪਿਆ ਸਾਨੂੰ ਤਾਂ। ਆਹੋ ਵੈਲੀ ਵੈਲੀ ਫਲਾਵਰਸ ਆਹੋ ਵੈਲੀਫਲਾਵਰਸ ਗਏ ਨੇ, ਤੇ ਉਹ ਇੱਕ ਉਹ ਵੀ ਐ ਗੁਰਦੁਆਰਾ ਜੇ ਆ, ਪਤਾ ਨੀ ਕਿੱਧਰ ਐ, ਉਹ ਵੱਡਾ ਜੇ ਗੁਰਦੁਆਰਾ ਬਰਫ਼ ਦੇ ਦੇ ਵਿੱਚ ਐ, ਉੱਧਰ ਵੀ ਗਏ ਸੀ।
ਹੇਮਕੁੰਡ ਸਾਹਿਬ ਗਏ ਹੋਣੇ ਜੀ।
ਹੇਮਕੁੰਡ ਹਾਂਜੀ ਹੇਮਕੁੰਡ ਸਾਹਿਬ ਗਏ ਸੀ।
ਹਾਂਜੀ। ਉੱਥੇ ਤੇ ਬੜੀ ਚੜਾਈ ਹੈਗੀ ਐਂ, ਉੱਥੇ ਤੇ ਹਿੰਮਤ ਚਾਹੀਦੀ ਐ ਬੜੀ। ਬਹੁਤ ਚੜ੍ਹਾਈ ਹੈਗੀ ਆ ਉੱਥੇ ਤੇ, ਸਿੱਧੀ ਚੜ੍ਹਾਈ ਹੈਗੀ ਆ ਉੱਥੇ ਦੀ।
ਆਹੋ ਤੇ ਮੈਂ ਉਹਨੂੰ ਦੱਸਿਆ, ਕਿ ਵੈਸ਼ਨੋ ਮਾਤਾ ਦੀ ਜ਼ਿਆਦਾ ਹੋਣੀ ਆ, ਤੁਸੀਂ ਘੱਟ ਕਰਕੇ ਆਏ ਉ, ਪਰ ਮੈਨੂੰ ਤਾਂ ਅਬ ਪਤਾ ਚੱਲਿਆ, ਮੈਂ ਦੇਖਿਆ ਨਾ ਕਿ ਜ਼ਿਆਦਾ ਛੜਾਈ ਸੀ। ਉਹ ਤਾਂ ਕਹਿ ਰਹੇ, ਸਾਨੂੰ ਆਕਸੀਜਨ ਲੈਣ ਪਿਆ ਪਤਾ ਨੀ ਕੀ ਕੀ ਲੈਣ ਪਿਆ ਉਹਨਾਂ ਨੂੰ।
ਆ ਕ ਥੇ ਆਕਸੀਜਨ ਲੈਵਲ ਘੱਟ ਹੋ ਜਾਂਦਾ ਐ ਨਾ, ਤੇ ਉੱਥੇ ਆਕਸੀਜਨ ਜਿਹਨੂੰ ਸਾਹ ਦੀ ਦਿੱਕਤ ਹੈਗੀ ਐਂ, ਉਹ ਨਹੀਂ ਜਾ ਸਕਦਾ ਕਿਉਂਕਿ ਉੱਥੇ ਬਰਫ਼ ਬਰਫ਼ ਹੈਗੀ ਐ, ਤੇ ਸਿੱਧੀ ਚੜਾਈ ਪਹਾੜਾਂ ਤੇ ਚੜਾਈ ਹੈ ਸੜ ਕ ਨੀ ਹੈਗੀ ਕੋਈ, ਤਾਂ ਕਰਕੇ ਨਾ ਉੱਥੇ ਕੁਛ ਹੈਲੀਪੈਡ ਵਗੈਰਾ ਚੱਲਦੇ ਨੇ। ਪੈਦਲ ਹੀ ਯਾਤਰਾ ਹੁੰਦੀ ਹੈਗੀ ਉੱਥੇ। ਆਸੇ ਪਾਸੇ ਕਈ ਜਗ੍ਹਾ ਖਾਈਆਂ ਨੇ ਉੱਥੇ। ਹਾਂ, ਘੋੜਿਆਂ ਦੀ ਹੁੰਦੀ ਹੈਗੀ ਐਂ, ਖ ਚਰਾ ਦੀ ਪਰ ਉਹ ਉੱਥੇ ਤਾਂ ਕੋਈ ਕੋਈ ਜਾਂਦਾ ਐ, ਕਿਉਂਕਿ ਪਹਾੜੀ ਇਲਾਕਾ ਐ ਨਾ ਫਿਰ ਬੰਦਾ ਪਿੱਛੇ ਨੂੰ ਡਿੱਗਦਾ ਹੈਗਾ।
ਆਹੋ, ਤਾਂ ਉਹਨਾਂ ਨੇ ਵੀ ਸੋਚਿਆ ਕਿ ਉਹਨਾਂ ਨੇ ਵੀ ਲ ਆ ਸੀ, ਫਿਰ ਉਹਨਾਂ ਨੇ ਉਤਰ ਕੇ ਕਿ ਉਹ ਬੜਾ ਮਹਿੰਗਾ ਸੀ।
ਹਾਂ, ਮਹਿੰਗੇ ਵੀ ਹੈਗੇ ਨੇ ਉੱਥੇ ਤੇ ਹੁਣ ਬੜੇ ਹੂੰ। ਹਾਂ, ਇਸ ਟਾਈਮ ਖੁੱਲਦੀ ਹੈਗੀ ਆ ਨਾ ਉੱਥੇ ਦੀ ਹਾਂ ਓਥੇ ਦੀ ਕੇਦਾਰਨਾਥ ਦੀ, ਇਸ ਟਾਈਮ ਖੁੱਲਦੀ ਹੈਗੇ ਨੇ ਗੇਟ। ਬਦਰੀਨਾਥ ਦੇ ਆਪਾਂ ਵੀ ਜਾਣਾ ਸੀ, ਬਦਰੀਨਾਥ ਜਾਣਾ ਸੀ ਇਸ ਜੂਨ ਚ। ਪਰ ਸਾਡਾ ਬੁਲਾਵਾ ਹੀ ਨੀ ਆਇਆ, ਫਿਰ ਆਪਾਂ ਗਏ ਨੀ ਹੁਣ ਅਗਲੇ ਸਾਲ ਦੇਖਾਂਗੇ ਜੀ।
ਕੋਈ ਗੱਲ ਨੀ ਗਾ, ਦੇਖ ਲੈਣਾ ਅਗਲੇ ਸਾਲ ਵੀ ਅ ਕੌਣਸਾ ਕੋਈ ਬਾਗਗੇ ਜਾ ਰਹੇ ਹੈ ਹਮ।
ਹਾਂ, ਇਹ ਤੇ ਹੈਗਾ ਐ। ਚਲੋ ਹੋਰ ਠੀਕ ਨੇ ਸਭ ਹਾਂਜੀ ਚਲੋ ਜੀ ਫੇਰ ਕਰਦੇ ਹਾਂ ਆਪਾਂ ਗੱਲ ਚੰਗਾ ਜੀ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ